ਹੈਲੋ ਹੈਲੋ।
ਹੈਲੋ।
ਭੈਣ ਜੀ ਸਸ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ?
ਹਾਂਜੀ ਠੀਕ ਹੋ ਜੀ ਤੁਸੀਂ ਸੁਣਾਓ?
ਹਾਂਜੀ ਅਸੀਂ ਵਧੀਆ।
ਭੈਣ ਜੀ ਇਸ ਤਰ੍ਹਾਂ ਗੱਲ ਹੈ ਕਿ ਅੱਜ ਮੈਂ ਇੱਕ ਬਾਜ਼ਾਰ ਮਤਲਬ ਕਿ ਗਿਆ ਦੇੇਖਿਆ ਤੇ ਪਾਣੀ ਦੀ ਇੰਨੀ ਕਿੱਲਤ। ਤੇ ਇੰਨੀ ਬਈ ਉਸਦੀ ਕਮੀ ਹੋਈ ਸੀ। ਕਿ ਇੱਕ ਟੈਂਕਰ ਇੱਕ ਟੈਂਕਰ ਆਇਆ। ਉੱਥੇ ਏਡੀ ਲੰਬੀ ਲਾਈਨ ਲੱਗੀ ਦੀ ਸੀ ਏਡੀ ਲੰਬੀ ਲਾਈਨ ਲੱਗੀ ਦੀ ਸੀ ਉੱਥੇ ਪਾਣੀ ਵਾਸਤੇ ਤੇ ਆਪਣਾ ਲੋਕੀ ਬਾਲ ਆਂ ਬਾਲਟੀਆਂ ਵਗੈਰਾ ਲੈ ਕੇ ਅੜੇ ਸਾਲ। ਤੇ ਭੈਣ ਜੀ, ਕੁਛ ਨਾ ਮਤਲਬ ਪਾਣੀ ਦੇ ਵਿੱਚ ਚਾਹਵ ਲਈ ਸਾਨੂੰ ਘੱਟ ਯੂਜ ਕਰਨਾ ਚਾਹੀਦਾ ਪਾਣੀ। ਬਈ, ਜ਼ਰੂਰਤ। ਤੋਂ ਵੱਧ ਨੀ ਕਰਨਾ ਚਾਹੀਦਾ ਪਾਣੀ ਨੂੰ ਘੱਟ ਤਕ ਤੇ ਇਸੇ ਤਰ੍ਹਾਂ ਹੀ ਜੇ ਅਸੀਂ ਆਪਣਾ ਅਸੀਂ ਅਸੀਂ ਜੇ ਇਸ ਤਰ੍ਹਾਂ ਹੀ ਠੀ ਤੇ ਪਾਣੀ ਦੇ ਬਾਰੇ ਤੇ ਬਈ ਜੇ ਅਗਰ ਪਾਣੀ ਦੀ ਕਮੀ ਇਸੇ ਤਰ੍ਹਾਂ ਰਹੀ ਤੇ ਵਿਚਾਰੇ ਕਿਸਾਨਾਂ ਦਾ ਖੇਤਾਂ ਦਾ ਕੀ ਹਾਲ ਹੋਏਗਾ ਭੈਣ ਜੀ?
ਅ ਹਾਂਜੀ-ਹਾਂਜੀ ਉਹ ਵੀ ਮੈਂ ਵੀ ਇਹੀ ਬੋਲਣਾ ਸੀ ਮਤਲਬ ਜਿਵੇਂ ਪਾਣੀ ਦੀ ਹੁਣ ਇੰਨਾ ਘੱਟ -ਘਟਾ ਮਤਲਬ ਘੱਟ ਹੋ। ਸਾਰੇ ਨਊ, ਅ- ਅਖ਼ਬਾਰਾਂ ਵਿੱਚ ਵੀ ਇਹੀ ਬੋਲਿਆ ਜਾਂਦਾ ਹੈ ਕਿ ਪਾਣੀ ਜਿਹੜਾ ਹੈ ਉਹ ਘੱਟ ਵਹਾਓ। ਹਨਾ। ਜਿਵੇਂ ਕਈ ਜਨਾਨੀਆਂ ਹੁੰਦੀਆਂ ਨੇ ਜੀ ਘਰ ਦੀ ਸਫਾਈਆਂ ਕਰ ਰਹੀਆਂ ਨੇ। ਇੰਨਾ ਪਾਣੀ ਰੋੜੀ ਜਾਣਗੀਆਂ। ਗਲੀ ਵੀ ਸਾਰੀ ਧੋ ਦੇਣਗੀਆਂ। ਤੁਸੀਂ ਉਹ ਚੀਜ਼ ਨੂੰ ਘੱਟ ਕਰੋ ਹਨਾ। ਕਿਉਂਕਿ ਅਸੀਂ ਸ਼ੁਰੂਆਤ ਕਰਾਂਗੇ ਘੱਟ ਕਰਨ ਦੀ ਪਾਣੀ ਤੇ ਤਾਂ ਹੀ ਆਪਾਂ ਦੂਸਰੇ ਨੂੰ ਵੀ ਕਹਿ ਸਕਦੇ ਹਾਂ ਕਿ ਤੁਸੀਂ ਵੀ ਘੱਟ ਟ ਕਰੋ। ਥੋੜਾ ਪਾਣੀ ਦਾ। ਤੇ ਅਗਰ ਹੁਣ ਅਸੀਂ ਪਾਣੀ ਜ਼ਿਆਦਾ ਵੇਸਟ ਕਰੀ ਜਾਵਾਂਗੇ। ਵਿਅਰਥ ਬਹਾਵਾਂਗੇ ਉਹਨੂੰ ਪਾਣੀ ਨੂੰ। ਤੇ ਫੇਰ ਖੇਤੀਬਾੜੀ ਵਿੱਚ ਵੀ ਕਮੀ ਆਏਗੀ। ਤੇ ਜਿਹੜੀ ਪਾਣੀ ਨਾਲ ਬਿਜਲੀ ਬਣਦੀ। ਹੈ ਫੇਰ ਉਹਦੇ ਵਿੱਚ ਵੀ ਥੋੜ੍ਹੀ ਕਮੀ ਕੀਤੀ ਜਾਏਗੀ ਨਾ।
ਤੇ ਭੈਣ ਜੀ ਫਿਰ ਸਾਡੇ ਕਿਸਾਨ ਭਰਾ ਨੇ ਉਹ- ਉਹ ਕਿਵੇਂ ਖੇ ਕਿ ਕਰਣ ਜੇ ਪਾਣੀ ਨਾ ਹੋਏਗਾ। ਤੇ ਜੇ ਕਿਸਾਨ ਹਾਂਜੀ। ਤੇ ਜੇ ਕਿਸਾਨ ਭਰਾ ਬਈ ਨਹੀਂ ਕੰਮ ਕਰਨਗੇ ਖੇਤਾਂ ਦੇ ਵਿੱਚ। ਉਪਜ ਨਹੀਂ ਹੋਏਗੀ। ਤੇ ਇਹ ਤਾਂ ਸਾਰੇ ਦੇਸ਼ ਤੇ, ਮਤਲਬ ਸਾਰੇ ਲੋਕਾਂ ਤੇ ਬਈ ਪ੍ਰਭਾਵ ਪਏਗਾ।
ਹਾਂਜੀ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ।
ਨਹੀਂ ਮਤਲਬ ਕਿ ਅਨਾਜ ਵਗੈਰਾ, ਦੀ ਖੇਤੀ ਨਹੀਂ ਹੋਏਗੀ। ਤੇ ਬਿਹਤਰ ਫਿਰ ਕਹਿੰਦੀ ਫੇਰ, ਪਰੇਸ਼ਾਨੀ ਬਈ ਹੋ ਜਏਗੀ ਨਾ।
ਹਾਂਜੀ- ਹਾਂਜੀ ਸਹੀ ਕਹਿ ਰਹੇ ਤੁਸੀਂ। ਪਾਣੀ ਨਾਲ ਜੀ ਜੀਵਨ ਸਾਡਾ। ਅਗਰ ਪਾਣੀ ਨਹੀਂ ਹੋਏਗਾ। ਤੇ ਸਾਡਾ ਜੀਵਨ ਕੁਛ ਨਹੀਂ ਹੈ। ਪਾਣੀ ਤੇ ਹੀ ਬੰਦਾ ਜਿੰਦਾ ਹੈ। ਜ਼ਿਆਦਾ ਹਰ ਕੰਮ ਵੇਖੋ ਪਾਣੀ ਨਾਲ ਹੁੰਦੇ ਹੈ। ਤੁਸੀਂ ਰੋਟੀ ਬਣਾਓਗੇ ਤੁਹਾਨੂੰ ਪਾਣੀ ਚਾਹੀਦਾ। ਨਾਓਗੇ ਪਾਣੀ ਚਾਹੀਦਾ। ਹਰ ਚੀਜ਼ ਵਾਸਤੇ ਤੁਹਾਨੂੰ ਪਾਣੀ ਚਾਹੀਦਾ ਹੀ ਚਾਹੀਦਾ। ਤੇ ਉਹੀ ਅਸੀਂ ਅਗਰ ਨੂੰ ਘੱਟ ਬਹਾਵਾਂਗੇ। ਤੇ ਸਾਡੇ, ਆਉਣ ਵਾਲੇ ਟੈਮ ਵਿੱਚ ਸਾਨੂੰ ਉਹੀ ਜ਼ਿਆਦਾ ਕੰਮ ਆਏਗਾ ਨਾ।
ਹਾਂਜੀ।
ਕਿ ਉਹਨੂੰ ਅਸੀਂ ਲੰਬੇ ਟਾਈਮ ਤੱਕ ਚਲਾ ਸਕੀਏ।
ਹਾਂਜੀ, ਹਾਂਜੀ ਬਈ ਇਹ ਹੈ ਵੀ ਹਾਂਜੀ।
ਸਾਨੂੰ ਐਵੇਂ ਕਿ ਹਰ ਇੱਕ ਲੋਕਾਂ ਨੂੰ ਮਤਲਬ ਆਪਣੇ ਆਸ ਪੜੋਸ ਵਿੱਚ ਲੋਕਾਂ ਨੂੰ ਥੋੜ੍ਹਾ ਮਨਾ ਕਰਨਾ ਪਏਗਾ ਕਿ ਤੁਸੀਂ ਜਿਹੜਾ ਪਾਣੀ ਕਈ ਵਾਰੀ ਨਾਲ ਖੁੱਲ੍ਹੇ ਚੱਲਦੇ ਰਹਿੰਦੇ ਆ, ਪਾਣੀ ਰੁੜਦਾ ਰਹਿੰਦਾ। ਲੋਕ ਲੋਕਾਂ ਦੀਆਂ ਮੋਟਰਾਂ, ਟੰਕੀਆਂ ਭਰ ਜਾਂਦੀਆਂ ਨੇ, ਫੇਰ ਵੀ ਰੁੜੀ ਜਾਂਦਾ। ਤੇ ਫੇਰ ਉਹ ਚੀਜ਼ ਨੂੰ ਅਸੀਂ ਰੋਕਣਾ ਹੈ।
ਹਾਂਜੀ- ਹਾਂਜੀ, ਦੇਖੋ ਜੀ, ਪੰਜ ਹੀ, ਬੰਦੇ ਦਾ ਜੀਵਨ ਆਧਾਰ ਹੈ। ਜੇ ਇਹਨੂੰ ਵੇਸਟ ਨਹੀਂ ਕਰਾਂਗੇ ਤਾਂ ਹੀ ਤੇ ਜੀਵਨ ਸਾਡਾ ਸਫਲ ਹੈ ਨਾ। ਤੇ ਸਾਡੇ ਸਾਡੇ ਕਿਸਾਨ ਭਰਾ ਵੀ ਤਾਂਹੀ ਤਾਂ ਹੀ ਖੇਤੀ ਕਰ ਪਾਨਗੇ ਨਾ, ਜੇ ਪਾਣੀ ਬਚਾਵਾਂਗੇ। ਤੇ, ਤੇ ਜੇ
ਪਾਣੀ ਨਾਲ ਹੀ ਅਨਾਜ ਵਗੈਰਾ ਉਗਾਉਣਾ ਉਹਨਾਂ ਨੇ। ਫਸਲਾਂ ਬੋਣੀਆਂ ਨੇ ਅਪਣੀਆਂ, ਚੌਲ ਵੀ ਬੋਣੇ ਨੇ ਕਿ ਸਬਜ਼ੀਆਂ ਵੀ ਹੋਣੀਆਂ ਨੇ ਤੇ ਫੇਰ ਪਾਣੀ ਨੀ ਹੋਏਗਾ ਤੇ ਫੇਰ ਅਨਾਜ ਨੀ ਉੱਗਣਾ। ਅਨਾਜ ਨੀ ਉੱਗੇਗਾ ਤੇ ਫੇਰ ਲੋਕਾਂ ਨੂੰ ਕੀ ਦੇਣਗੇ ਲੋਕੀ ਵੀ ਭੁ
ਹਾਂਜੀ- ਹਾਂਜੀ ਭੈਜੀ। ਹਾਂਜੀ, ਇਹ ਤੇ ਫਿਰ ਸਾਨੂੰ ਮਿਲ ਕੇ ਹੀ ਸਭ ਨੂੰ ਬਈ ਚੱਲਣਾ ਚਾਹੀਦਾ ਹੈ, ਕਿ ਪਾਣੀ ਬਚਾਓ, ਪਾਣੀ ਬਚੇਗਾ, ਤੇ ਦੇਸ਼ ਪੂਰੇ ਦੇਸ਼ ਦੀ ਗੱਲ ਹੈਗੀ ਹੈ ਪੂਰਾ ਦੇਸ਼ ਬਚੇਗਾ। ਜੇ ਜੇ ਪੈਦਾਵਾਰ ਨਹੀਂ ਹੈਗੀ ਤੇ ਬੰ ਬਲਕੀ ਖਾਣਗੇ ਕੀ ਕਰਨਗੇ ਜੇ ਜੇ ਖੇਤੀਬਾੜੀ ਨਹੀਂ ਹੋਏਗੀ ਤੇ
ਹਾਂਜੀ -ਹਾਂਜੀ, ਉਹ ਤੇ ਹੈ ਹੀ ਹੈ ਇਹ ਤੇ ਭਾਜੀ ਸਾਨੂੰ ਮਤਲਬ ਇਕੱਠੇ ਹੋ ਕੇ ਇੱਕ ਸਭਾ ਬਿਠਾਨੀ ਪਏਗੀ ਜਿਹਦੇ ਵਿੱਚ ਹਰ ਇੱਕ ਬੰਦੇ ਨੂੰ ਅਸੀਂ ਜਾਗਰੂਕ ਕਰੀਏ ਕਿ ਤੁਸੀਂ ਬਈ ਇਹ ਚੀਜ਼ ਜਿਹੜੀ ਹੈ ਉਹਨੂੰ ਧਿਆਨ ਨਾਲ ਮਤਲਬ ਸੋਚੋ ਕਿ ਅੱ ਅਗਰ ਅਸੀਂ ਅੱਜ ਪਾਣੀ ਬਚਾਨੇ ਹਾਂ ਤੇ ਕੱਲ੍ਹ ਦਾ ਜੀਵਨ ਸਾਡਾ ਜਿਹੜਾ ਹੈ ਉਹ ਆਸਾਨ ਹੋਏਗਾ
ਹਾਂਜੀ, ਤ ਹੋਰ ਹੋਰ ਭੈਣ ਜ ਇਸ ਤਰ੍ਹਾਂ ਵੀ ਇਹ ਤੇ ਤੁਹਾਨੂੰ ਆਪਸ ਦੇ ਆਸ ਪੋਸ ਪੜੋਸ ਦੇ ਵਿੱਚ ਇੱਧਰ ਉਧਰ ਕਹਿਣਾ ਚਾਹੀਦਾ ਬਈ ਤੁਸੀਂ ਅਪਣਾ ਪਾਣੀ ਬਈ ਘਟ ਤੋਂ ਘਟ ਯੂਜ ਕਰੋ
ਹਾਂਜੀ
ਨਾਲ ਘਰ ਦੇ ਨਲਕੇ ਵਗੈਰਾ ਨਾ ਚੱਲਣ ਦਿਓ
ਹਾਂਜੀ, ਜਿੰਨਾ ਜ਼ਰੂਰਤ ਹੈ ਤੁਸੀਂ ਓਨਾ ਕਰੋ ਨਾ ਜੇ ਤੁਸੀਂ ਪਾਣੀ ਪੀਣ ਦਾ ਭਰਨਾ ਹੈ ਤੁਸੀਂ ਉਹ ਕਰੋ ਚਲੋ ਸਾਫ਼ ਸਫ਼ਾਈ ਇੱਕ ਦੋ ਬਾਲਟੀ ਨਾਲ ਵੀ ਹੋ ਜਾਂਦੀ ਹੈ
ਲੇਕਿਨ ਕਈ ਜਨਾਨੀਆਂ ਮੈਂ ਵੇਖੀਆਂ ਨੇ, ਜਿਹੜਾ ਪਾਣੀ ਰੋੜਦੇ ਰਹਿੰਦੇ ਨੇ ਬਈ ਤੁਸੀਂ ਘੱਟ ਕਰੋ, ਗਲੀ ਤੁਸੀਂ ਸਾਫ ਕਰਦੇ ਹੋ ਸੜਕਾਂ ਉਹ ਕੱਲੇ ਝਾੜੂ ਨਾਲ ਵੀ ਹੋ ਸਕਦੀਆਂ ਨੇ, ਸੁੱਕਾ ਝਾੜੂ ਮਾਰਦੋ ਚਲੋ
ਹਾਂਜੀ -ਹਾਂਜੀ ਤੇ ਹਾਂ ਯ ਜਿਵੇਂ ਕੱਪੜੇ ਵਗੈਰਾ ਧੋ ਲਏ, ਉਹਦਾ ਵੇਸਟ ਪਾਣੀ ਨਾਲ ਵੀ ਸਫਾਈ ਬੰਦਾ
ਹਾਂਜੀ, ਚਲੋ ਉਹ ਕ ਕੱਪੜੇ ਤੇ ਧੋਣੇ ਹੀ ਆ ਨਾ ਤੇ ਗੰਦਾ ਪਾਣੀ ਹੈ ਉਹ ਤੁਸੀਂ ਬਾਹਰ ਸੜਕ ਤੇ ਰੁਲੋ ਚਲੋ ਉਹਨਾਂ ਹੀ ੜੋਗਾ ਮਾਰ ਤੋਂ ਸਾਫ਼ ਸਫ਼ਾਈ
ਚਾੜੂ ਮੰਗਵਾ ਲਗਾ ਸਫਾਈ ਹੋ ਜਾਵੇਗੀ ਹਾਂਜੀ ਤੇ ਤੇ ਜੇ ਆਪਣਾ ਪਾਣੀ ਤੋਂ ਹੋਰ ਹੋਰ ਕਿਸ ਤਰ੍ਹਾਂ ਬਈ ਬਚਾਇਆ ਜਾ ਸਕਦਾ?
ਪਾਣੀ ਨੂੰ ਜੇ ਅਸੀਂ ਇਹਹੀ ਕਹਿ ਸਕਦੇ ਹਾਂ ਅਗਰ ਕੋਈ ਤੁਸੀਂ, ਹੈਲੋ।
ਹਾਂਜੀ।
ਹਾਂਜੀ, ਜਿੱਦਾਂ ਕੋਈ ਅਹ ਨਲ ਵਗੈਰਾ ਵੇਖਦੇ ਹੋ ਤੇ ਤੁਸੀਂ ਉਹਨੂੰ ਬੰਦ ਕਰ ਸਕਦੇ ਹੋ ਹੈਨਾ। ਤੇ ਹੋਰ ਕਿਸੇ ਦੀ ਪਾਣੀ ਵਿਅਰਥ ਮਤਲਬ ਏਜੀ ਬਹਾਉਂਦੇ ਪਏ ਨੇ
ਹਾਂਜੀ
ਜਿਵੇਂ ਲੋਕਾਂ ਦੀਆਂ ਮੋਟਰਾਂ ਚਲਦੀਆਂ ਪਈਆਂ ਨੇ ਤੇ ਤੁਸੀਂ ਉਹਨੂੰ ਉਸ ਚੀਜ਼ ਨੂੰ ਰੋਕ ਸਕਦੇ ਹੋ
ਹਾਂ ਹਾਂਜੀ
ਹਨਾ, ਬਈ ਏਦਾਂ ਹੀ ਹੋ ਸਕਦਾ, ਬਸ ਘੱਟ ਤੋਂ ਘੱਟ ਪ੍ਰਯੋਗ ਕਰੋ
ਹਮ ਅੱਛਾ ਜੀ
ਕਿਉਂਕਿ ਜਿਹੜਾ ਮੇਨ ਕੰਮ ਹੈ ਰੋਟੀ ਬਣਾਉਣੀ, ਸਬਜ਼ੀ ਬਣਾਉਣੀ ਹਨਾ ਉਹ ਤੁਸੀਂ ਮੇਨ ਕੰਮ ਕਰੋ ਕਿ ਹਾਂ ਇਹ ਸਾਡੇ ਵਾਸਤੇ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ।
ਹਾਂਜੀ।
ਤੇ ਉਹ ਚੀਜ਼ ਤੁਸੀਂ ਕਰੋ ਬਾਕੀ ਜਿਹੜੇ ਐਵੇਂ ਹੀ ਬਿਨਾਂ ਗੱਲ ਤੇ ਕੰਮ ਹੈ ਸਾਫ਼ ਸਫਾਈਆਂ ਦੇ ਜ਼ਿਆਦਾ ਮਤਲਬ ਪਾਣੀ ਰੋੜੀ ਜਾਣਾ, ਉਹ ਚੀਜ਼ ਥੋੜਾ ਰੋਕੋ।
ਅੱਛਾ ਜੀ, ਤੇ ਉਹ-ਉਹ ਉਹ ਹੋਰ ਭੈਣ ਜੀ, ਜਿਵੇਂ ਘਰ ਦੇ ਬਾਹਰ ਵਗੈਰਾ ਵ੍ਰਿਸ਼ ਲਗਾ ਕੇ। ਉਹਨਾਂ ਦੀ ਠੰਡੀ ਦੀ ਹਵਾ ਦੇ ਕਾਰਨ ਬਈ ਵਰਸ਼ਾ ਜਿਵੇਂ ਆ ਸਕਦੀ ਹੈ। ਇਹ-ਇਹ ਰੁੱਖ-ਰੁੱਖ ਲਾਇਆ ਰੁੱਖ ਰੁੱਖ ਲਾਏ ਦੇਣੇ ਅਸੀਂ ਪੇਡੇ ਇੱਕ-ਦੋ ਲਗਾਏ ਦੇ ਨੇ, ਬਈ ਉਹਨਾਂ ਦੇ ਉਹਨਾਂ ਰੁੱਖਾ ਦੇ ਨਾਲ ਹੀ ਬਈ ਬਾਰਿਸ਼ ਦਾ ਕੋਈ ਬਣ ਸਕਦਾ ਨਾ ਪ੍ਰੋਗਰਾਮ ਮਤਲਬ ਆ ਸਕਦੇ ਬਾਦਲ ਆ ਸਕਦੇ ਨਾ।
ਰੁੱਖ ਤੇ ਲਗ ਲਗਾਉਣੇ ਚਾਹੀਦੇ ਨੇ ਥੋੜਾ ਆਪਣੇ ਵਸਤ ਤੇ ਵੀ ਸਾਡੇ ਸਵਾਸਥਿਆ ਵਾਸਤੇ ਵੀ ਥੋੜਾ ਠੀਕ ਰਹਿੰਦਾ।
ਹਾਂਜੀ-ਹਾਂਜੀ, ਥੋੜੀ ਆਕਸੀਜਨ ਵਗੈਰਾ ਦਿੰਦੇ ਨੇ ਜਿਵੇਂ ਪੇੜ ਵਗੈਰਾ ਲਗਾਉਣ ਦੇ ਨਾਲ।
ਆ ਹਾਂਜੀ-ਹਾਂਜੀ।
ਥੋੜਾ ਹਾਂਜੀ ਹੋਰ-ਹੋਰ ਭੈਣ ਜੀ। ਹੋਰ, ਰੁੱਖਾਂ ਦੇ ਉਤੇ ਲਾਣ ਨਾਲ ਨਾਲ-ਨਾਲ ਬਈ ਬਾਰਿਸ਼ ਕਿਉਂਕਿ ਜਿੰਨੀ ਗਰਮੀ ਘੱਟ ਪਏਗੀ ਪਾਣੀ ਘਟ ਸੁੱਕੇਗਾ, ਹਾਂਜੀ। ਹਾਂਜੀ, ਪੇੜ-ਪੌਦੇ ਲਗਾਉਣ ਦੇ ਨਾਲ ਹੀ ਬਾਰਿਸ਼ ਦਾ ਬਈ ਕੋਈ ਬਣ ਜਾਂਦਾ ਪ੍ਰੋਗਰਾਮ, ਹਾਂਜੀ ਕਾਫੀ ਲਗਾਏ ਨੇ ਪੇੜ-ਪੌਦੇ ਹਾਂਜੀ-ਹਾਂਜੀ।
ਪੜ੍ਹਾਹਨ ਜਾਂਨੇ ਹਾਂ ਤੇ ਅਸੀਂ ਉੱਥੇ ਰੁੱਖ ਲਾਦੇ ਹਾਂ ਮਤਲਬ ਹਰ ਸਾਲ ਸਾਡਾ ਇੱਕ ਅਮ ਮਤਲਬ ਕਾਰਯਕਰਮ ਹੁੰਦਾ ਹੈ।
ਹਾਂਜੀ।
ਤੇ ਅਸੀਂ ਉੱਥੇ ਰੋਜ਼ ਮਤਲਬ ਪੱਚੀ-ਤੀਹ ਰੁਖ ਰੁਖ ਲਾਂਦੇ ਆ, ਆਪਣੇ ਉੱਥੇ ਬਗੀਚੇ ਦੇ ਵਿੱਚ ਨਾ। ਹਾਂਜੀ।
ਇਹ ਨਾਲ ਰੁੱਖ ਲਾਉਣ ਨਾਲ ਸਵੱਸਥ ਵੀ ਸਹੀ ਬੰਦੇ ਦਾ ਰਹੇਗਾ। ਆਕਸੀਜਨ ਮਿਲੇਗੀ ਸਾਨੂੰ ਤੇ ਬਿਮਾਰੀ ਦੇ ਬਿਮਾਰੀ ਵੀ ਘੱਟ ਫੈਲੇਗੀ ਇਹ ਨਾਲ ਪ੍ਰਦੂਸ਼ਣ ਵਗੈਰਾ ਨੂੰ ਹਟਾਉਣਗੇ, ਹਾਂਜੀ।
ਪੋਲੂਸ਼ਨ ਨੂੰ ਥੋੜਾ ਘੱਟ ਕਰਨਗੇ।
ਹਾਂਜੀ, ਤੇ ਆਕਸੀਜਨ ਦੇਣਗੇ ਇੰਨਾ ਸਵਸਥ ਸਹੀ ਰਹੇਗਾ।
ਇਹ ਹਾਂਜੀ-ਹਾਂਜੀ।
ਹਾਂਜੀ, ਹੋਰ ਭੈਣ ਜੀ, ਤੁਸੀਂ ਇਸ ਬਾਰੇ ਕੀ ਸੁਝਾਵ ਦੇ ਰਹੇ ਹੋ?
ਬਸ ਜੀ ਮੈਂ ਇਹੀ ਕਹਿਣਾ ਚਾਹਨੀ ਹਾਂ ਕਿ ਤੁਸੀਂ ਸਾਲ ਵਿੱਚ ਤੇ ਰੁੱਖ ਲਾਓ ਇੱਕ।
ਹਾਂਜੀ।
ਹੈਨਾ। ਥੋੜਾ ਤੁਹਾਡੇ ਲਈ ਵੀ ਠੀਕ ਹੈ, ਤੇ ਥੋੜਾ ਆਕਸੀਜਨ ਮਿਲੇਗੀ ਤੁਹਾਨੂੰ ਹਰ ਮਤਲਬ ਵਧੀਆੱ ਜਦੋ ਸਵੇਰੇ ਉੱਠਦੇ ਹਾਂ, ਤੇ ਵਧੀਆ ਹਵਾ ਮਿਲਦੀ ਹੈ ਜਿਹਦੇ ਨਾਲ ਸਾਡਾ ਸਵੇਰ ਦਾ ਸਵਸਥ, ਹਾਂਜੀ ਤੇ ਅੰਦਰ ਜਿਹੜੀ ਔ ਆਕਸੀਜਨ ਜਾਂਦੀ ਹੈ, ਤਾਜ਼ੀ ਹਵਾ ਜਾਂਦੀ ਹੈ, ਤੇ ਜਿਹਦੇ ਨਾਲ ਸਾਡਾ ਅੰਦਰ ਦਾ ਵੀ
ਭੈਣ ਜੀ, ਸਭ ਤੋਂ ਵੱਡੀ ਗੱਲ ਏ ਕਿ- ਸਾਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ ਏਸ, ਵਧੀਆ ਹਵਾ, ਪਾਣੀ ਮਿਲਣ ਦੇ ਨਾਲ
ਹਾਂਜੀ, ਹਾਂਜੀ
ਹਾਂਜੀ, ਤੇ ਹੋਰ ਮਤਲਬ, ਕੀ ਕਰਨਾ ਚਾਹੀਦਾ? ਪਾਣੀ ਦੇ ਬਚਾਅ ਲਈ।
ਬਸ ਮੈਂ ਤੁਹਾਨੂੰ ਦੱਸਯਾਂ, ਬਸ ਏਹੀਓ ਸਭ ਕਰੋ ਤੁਹਾਨੂੰ ਮੈਂ ਦੱਸਿਆ ਨਾ, ਥੋੜਾ ਪਾਣੀ ਦਾ
ਪਾਣੀ ਨੂੰ ਸੰਭਾਲਣ ਦੇ ਨਾਲ ਹੀ ਜੀਵਨ ਸਾਡਾ, ਸਫਲ ਹੋ ਸਕਦੇ, ਠੀਕ ਹੈ ਜੀ
ਬਸ ਜੀ, ਆਜ ਤੋਂ ਹੁਣ ਤੁਸੀਂ ਏਹੀਓ ਸੋਚਣੈ ਕਿ, ਜਿੱਥੇ ਵੀ ਕੋਈ ਨਲ ਖੁੱਲਾ ਹੋਏ, ਤੁਸੀਂ ਨੂੰ ਬੰਦ ਕਰਨੈ ਹਾਂਜੀ, ਤੇ ਦੂਜਿਆਂ ਨੂੰ ਵੀ ਤੁਸ ਜਾਗਰੂਕ ਕਰਨਾ, ਕਿ ਤੁਸੀਂ ਐ ਚੀਜ਼ ਜਿਹੜੀ ਹੈ
ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਭੈਣ ਜੀ, ਸਤਿ ਸ਼੍ਰੀ ਅਕਾਲ